ਹੈਲੋ।
ਹੈਲੋ।
ਹੈਲੋ, ਸਾਸੀ ਕਾਲ ਜੀ।
ਕੀ ਕਾਰ ਰੇ ਓ?
ਕੁਸ ਨੀ ਬਾੱਸ, ਬੈਠੇ ਸੀ ਵੇਲੇ।
ਓਕੇ।
ਤੁਹੀ ਸੁਨਾਓ?
ਅਪਾਂ ਵੇਲੇੇ ਆਂ ਵਾੱਸ।
ਬ ਹੋਰ ਲੰਚ ਕਰ ਲਿਆ?
ਨਈ।
ਅੱਛਾ।
ਜੀ। ਸਾਡਾ ਲੰਚ ਚਾਰ ਵਜ਼ੇ ਤੋਂ ਬਾਅਦ ਹੁੰਦੈ।
ਅੱਛਾ।
ਹਾਂਜੀ।
ਬੜੀ ਲੇਟ ਕਰਦੇ ਔ।
ਹਮ। ਬਸ, ਐਵੇਂ ਈ ਆਦਤ ਪਈ ਹੋਈ ਏ।
ਔਕੈ।
ਹਾਂਜੀ।
ਹੋਰ ਕੋਈ ਗੱਲਬਾਤ?
ਹੋਰ ਤੁਸੀਂ ਕਿੱਥੇ ਜਾਣਾ ਚਾੳਦੇ ਔਂ?
' ' ਹਾਂਜੀ-ਹਾਂਜੀ‌। ਮੈਂ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
ਕਿੱਥੇ ਜਾਣਾ, ਮਤਲਬ?
ਪਾੜਾਂ 'ਚ ਯਾਂ ਬੀਚ ਵਗ਼ੈਰਾ 'ਚ।
ਅਮ। ਜ਼ਿਆਦਾਤਰ ਤੇ ਵੈਸੇ ਪਹਾੜ
ਅੱਛਾ, ਪਾੜ ਪਸੰਦ ਤਾਨੂੰ?
ਹਮ, ਬਿਲਕੁਲ।
ਕਿ
ਪਹਾ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
ਮਤਲਬ, ਇੱਕ ਹੁੰਦੇ ਆ ਪਹਾੜ ਵਿੱਚ ਜਾਣਾ, ਕਰਾਊਡ ਏਰੀਆ।
ਅੱਛਾ।
ਹਮ। ਇੱਕ ਹੁੰਦਾ ਜਿੱਦਾਂ ਮਤਲਬ, ਮੇਰੀ ਜੋ ਪਸੰਦ ਐ। ਓ, ਐ ਵੀ ਜਿੱਦਾਂ ਪਹਾੜਾਂ ਵਾਲੀ ਸਾਈਡ ਤੇ ਗਯੇ। ਇੱਕ ਕਿਸੇ ਪਿੰਡ, ਕਿਸੇ ਗਾਔ ਦੇ ਵਿੱਚ। ਸਮਝੇ। ਔ ਮਲਵ ਨੋਰਮਲ ਲਾਈਫ, ਦੇਸੀ ਵਾਲੀ। ਜਿਵੇਂ ਕੋਈ ਔ ਥੇ ਹੋਟਲ ਨੀ, ਕੋਈ ਨੈਟਵਰਕ ਨੀ, ਕੁੱਛ ਨੀ। ਨੋਰਮਲੀ ਹੋਮ ਸਏ ਹੋਣ, ਏਦਾਂ ਦਾ ਕੁੱਛ।
ਅੱਛਾ। ' '
ਮਤਲਵ, ਪਿੰਡ ਵਿੱਚ ਹੋਏ। ਦੇਸੀ ਖਾਣਾ ਸਭ ਕੁਛ ਹੋਏ, ਇੱਦਾਂ ਦਾ ਕੁਛ। ਜਾਦਾ ਵਧੀਆ ਲੱਗਦੈ। ਕਰਾਊਡ ਏਰੀਆ ਹੋ ਗਿਆ ਜਿੱਦਾਂ, ਔ ਮੈਂਨੂੰ ਪਸੰਦ ਨੀ।
ਅੱਛਾ। ਹੋਰ ਕਿਦੇ ਨਾਲ, ਕਿਦੇ ਨਾਲ ਜਾਣਾ ਪਸੰਦ ਕਰੋਗੇ?
' ਅਮ, ਵੈਸੇ ਤੇ ਫਿਲਹਾਲ ਤਾਂ ਕੱਲੇ ਆ। ਤੇ ਸਿੰਗਲ
ਛਾ
ਬਾਕੀ ਅਗਰ ਲਾਈਫ ਪਾਰਟਨਰ ਕੋਈ ਹੋਏ ਜਾਂ ਉਹਦੇ ਨਾਲ ਹੋ ਗਿਆ ਇਦਾਂ, ਵੈਸੇ ਫਿਲਹਾਲ ਮੈ ਤੇ ਕੱਲੀ ਜਾਣਾ ਜਾ ਯਾਰ ਦੋਸਤ ਫਰੈਂਡ ਹੋਵੇ।
ਓਕੇ।
ਤੁਸੀਂ ਦੱਸੋ, ਤਾਨੂੰ ਕਿਹੜੀ ਜਗਾ ਪਸੰਦ ਐ।
ਮੈਨੂੰ ਜਿੱਥੇ ਲੈਹਿ ਜੋ ਉੱਥੇ ਈ ਪਸੰਦ ਆ ਜਾਂਦਾ ਹਰ ਚੀਜ਼।
ਕਿੱਥੇ ਰਹਿੰਦੇ ਓ? ਅਗਰ ਕੋਈ ਤਾਨੂੰ, ਬੋਲੇ ਤੇ ਕਿੱਥੇ ਜਾਣਾ ਚਾਹੋਗੇ।
ਮੈਂ ਪਹਾੜਾਂ 'ਚ ਜਾਵਾਂਗੀ, ਜਿੱਥੇ ਮਤਲਬ ਬਿਲਕੁਲ ਠੰਡਾ ਮੌਸਮ ਹੋਏ ਗਰਮੀ ਨਾ ਹੋਏ।
ਪਹਾੜਾਂ ਚ ਮਤਲਬ ਕੇੜੀ ਸਾਈਡ ਕੋਈ ਵੈਸੇ ਤੁਹਾਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਹੋਏ।
ਮਨੀਕਰਨ ਜਿਵੇ ਹੋ ਗਿਆ।
ਹਾਂ ਮਨੀਕਰਨ, ਮਨਾਲੀ
ਹੂੰ ਉਹ ਵਾਲੀ ਸਾਈਡ ਬਸ।
ਹੋਰ ਕੇਹੜੀ ਜਗ੍ਹਾ, ‍ਪਸੰਦ ਐ? ਅਗਰ ਕੋਈ ਟੈਂਪਲ ਵਗੈਰਾ ਜਾਂ ਕੋਈ
ਟੈਂਪ ਵੈਸ਼ਨੂੰ ਦੇਵੀ ਹੋ ਗਿਆ, ਗੋਲਡਨ ਟੈਂਪਲ ਹੋ ਗਿਆ।
ਓਕੇ ਓਕੇ। ਵੈਸ਼ਨੂੰ ਦੇਵੀ ਲਈ ਵੈਸ਼ਨੂੰ ਦੇਵੀ-ਦੇਵੀ ਲਈ ਤੇ ਚੜਾਈ ਕਰਨੀ ਪੈਂਦੀ ਐ।
ਹਾਂ।
ਉਹ ਤੇ, ਪੂਰਾ ਇੱਕ ਦਿਨ ਚੜਾਈ ਕਰਨੀ ਪੈਂਦੀ ਐ।
ਹਾਂ ਵਧੀਆ ਲੱਗਦਾ ਪਰ ਛੋਟੇ ਹੁੰਦੇ ਗੇ ਸੀ।
ਅੱਛਾ ਜੀ। ਐਵੇ ਨਾ ਮੈ ਪਿੱਛੇ ਹੋਰ ਦੇ ਗਿਆ ਸੀ ਥੋੜੀ ਟਾਈਮ ਪਹਿਲਾਂ ਦਾ ਮੰਥ ਹੋ ਗਿਆ ਉਦੋਂ ਗਏ ਸੀ ਆਪਾਂ। ਇਤਨਾ ਜ਼ਿਆਦਾ ਰਸ਼ ਸੀ ਸਾਨੂੰ ਚੜ੍ਹਾਈ ਕਰਨ ਲੱਗਿਆ ਅਹ ਮਤਲਬ ਸਵੇਰੇ ਬਾਰਾਂ ਵਜੇ ਸ਼ੁਰੂ ਕੀਤੀ ਸੀ ਆਪਾਂ ਚੜ੍ਹਾਈ ਤੇ ਸ਼ਾਮ ਸੱਤ ਵੱਜੇ ਪਹੁੰਚੇ ਸੀ ਉੱਪਰ। ਚਲਦੇ- ਚਲਦੇ ਇਨਾ ਟਾਈਮ ਲੱਗ
ਹੂੰ
ਟਾਈਮ, ਫਿਰ ਆਪਾਂ ਸੱਤ ਵੱਜੇ ਦਰਸ਼ਨ ਕੀਤੇ। ਉਥੋ ਦੁਬਾਰਾ ਆਪਾਂ ਚੱਲੇ ਆ, ਬਾਰਾਂ ਵੱਜੇ ਰਾਤ ਨੂੰ ਵਾਪਸੀ, ਥੱਲੇ ਨੂੰ ਫੇਰ ਵਾਪਸੀ ਵੇਲੇ ਸਿਰਫ ਸਾਨੂੰ ਦੋ ਘੰਟੇ ਲੱਗੇ ਦੋ ਵਜੇ ਆਪਾਂ ਆਪਣੇ ਹੋਟਲ ਪਹੁੰਚੇ
ਅੱਛਾ।
ਮਤਲਬ ਟਾਈਮ ਨੀ ਲੱਗਦਾ
ਹੂੰ।
ਔਰ ਲੱਤਾਂ ਵੀ ਕੈ ਦਿੰਦੀਆਂ ਬਸ ਅੱਜ ਦੇ ਨਾਲ ਨੀ ਐ। ਏਨੀਂ ਚੌਦਾਂ ਦਰਦ ਕਰਦੀਐਂ।
ਹਾਂ।
ਪੁੱਛਨ ਦੀਆਂ ਆਦਮੀ ਬੋਤ ਜਾਦਾ ਦਰਦ ਹੁੰਦੀਐ। ਆਂ
ਤੁਆਡਾ ਨੈੱਟਵਰਕ ਸਲੋ ਚੱਲ ਰਿਐ।
ਹੁੰਦੇ ਨਾ। ਏੱਕ ਸੈਕੰਡ। ਹੈਲੋ।
ਹਾਂਜੀ।
ਆਗੀ ਵਾਜ?
ਹੂੰ।
ਹਾਂ ਕਈ ਲੋਕ ਏ ਕੈ ਰੇ ਸੀ, ਕਈ ਲੋਕੀ ਜਿੱਦਾਂ ਓਥੇ ਓ ਹੁੰਦੇ ਨਾ ਘੋੜੇ ਵਗੈਰਾ
ਹਾਂਜੀ।
ਓ ਕਿਤੇ ਬੈ ਕੇ ਚੱਲ ਜਾਂਦੇ ਆ ਬਟ ਓਦਾ ਫੈਦਾ ਨੀ ਓ ਕੋਈ।
ਸਈ ਗੱਲ ਐ।
ਜੇ ਜਾਨੈ ਤੇ ਫੇਰ ਤੇ ਬੰਦਾ ਤੋਰ ਕੇ ਜਾਏ
ਹੂੰ।
ਜੇ, ਜੇ ਕਪੈਸਟੀ ਹੈਗੀ ਆ ਤਾਂ ਫੇਰ ਈ ਬੰਦਾ ਜਾਏ ਨਈ ਤੇ ਐਦਾਂ ਓਨਾਂ ਨੂੰ ਦੁੱਖ ਦੇ ਕੇ ਤੇ ਆਪਾਂ ਦਰਸ਼ਨ ਕਰਨ ਜਾਈਏ ਓਦਾ ਫੈਦਾ ਨੀ ਕੋਈ।
ਹਾਂਜੀ।
ਹੂੰ।
ਐਵੀਂ ਐ ਲੋਕੀ ਬਸ ਪਾਗਲ।
ਹੂੰ। ਅਸੀ ਰਾਮ-ਰਾਮ ਨਾਲ ਚੱਲਦੇ ਗਏ, ਚੱਲਦੇ ਗੇ। ਫੇਰ ਬੈਠ ਜਾਂਦੇ ਹੀ, ਫੇਰ ਚੱਲ ਜਾਂਨੇ ਆਂ, ਫੇਰ ਬੈਠ ਜਾਂਦੇ ਹੀ। ਐਦਾਂ ਈ ਕਰਦੇ-ਕਰਦੇ ਅੱਠ ਕ ਘੰਟੇ ਲੱਗ ਗਏ ਤੁਆਨੂੰ ਚਲ ਚੜ੍ਹਦੇ। ਅ ਅੱਠ ਘੰਟੇ ਅੱਠ ਘੰਟੇ 'ਚ ਆਪਾਂ ਉੱਪਰ ਪਉਂਚੇ ਤੇ ਵਾਪਸੀ ਆਨ ਲੱਗਿਆਾਂ ਸਿਰਫ਼ ਦੋ ਘੰਟੇ
ਹਾਂ।
ਵਾਪਸੀ ਆਨ ਲੱਗਿਐਂ ਤੇ ਬੰਦਾ ਏਦਾਂ ਰਿੜਦਾ ਈ ਆਦੈ। ਪਤਾ ਵੀ ਨੀ ਲੱਗਦਾ। ਬਿਲਕੁਲ ਸਿੱਧੇ, ਸਿੱਧਾ ਅੱਗਿਓਂ ਉਤਰਾਈ ਐ। ਖੜੀ ਚੜ੍ਹਾਈ ਐ ਫੇਰ ਉਤਰਾਈ ਐ। ਵਧੀਆ ਜਗ੍ਹਾ ਐਆ।
ਜਾਨਾ ਪਲੈਨ ਬਨਾਵਾਂਗੇ ਆਪਾਂ ਵੀ।
ਹਾਂਜੀ ਫਰੈਂਡਸ ਨਾਲ
ਹਾਂਜੀ।
ਫਰੈਂਡਸ ਨਾਲ ਜਾਓਗੇ ਯਾਂ ਫੈਮਲੀ ਨਾਲ?
ਦੇਖਦੇ ਆਂ ਕੌਣ ਜਾਂਦਾ ਨਾਲ,
ਅੱਛਾ
ਹਾਂਜੀ
ਪੈਦਲ ਚੱਲ ਲੋਗੇ
ਹੋਰ ਹਾਂਜੀ ਤੁਹਾਡੀ ਆਵਾਜ਼ ਫੇੜ ਕਟ ਰਹੀ ਹੈ ਹੈਲੋ,
ਹੈਲੋ
ਤੁਹਾਡੀ ਆਵਾਜ਼ ਫੇਰ ਕਟ ਰਹੀ ਹੈ,
ਹੈਲੋ।
ਹਾਂਜੀ।
ਹੈਲੋ।
ਹਾਂਜੀ।
ਹਾਂਜੀ।
ਨੈਟਵਰਕ ਵਗੈਰਾ ਘੱਟ ਆ ਨਾ ਬੜੇ।
ਹੂ
ਅੱਜਕਲ ਜਿਆਦਾ ਆਪਣੇ ਪੇੜ ਪੰਛੀ ਜਿਹੜੇ ਵਗੈਰਾ ਪੰਛੀ ਵਗੈਰਾ ਉਹ ਵੀ ਮਾਰ ਮੁਰ ਦਿੱਤੇ ਤੇ ਇਹਨਾਂ ਨੇ ਸਾਰੇ, ਪੇੜ ਵਗੈਰਾ ਵੀ ਕੱਟੀ ਜਾ ਰਹੇ ਐ, ਕੱਟੀ ਜਾ ਰਹੇ ਐ। ਟਾਵਰ ਲਗਾਈ ਜਾਂਦੇ ਹੈ ਜ਼ਿਆਦਾ ਤੋਂ ਜ਼ਿਆਦਾ ਪੈਲੇਸ ਟੂ ਜੀ ਸੀ, ਫੇਰ ਥ੍ਰਰੀ ਜੀ ਆਇਆ, ਫਿਰ ਫੋਰ ਜੀ ਫੇਰ ਫਾਈਵ ਜੀ ਸਿਕਸ ਜੀ ਆ ਗਿਆ।
ਹੂ
ਸਿਕਸ ਜੀ, ਫਿਲਹਾਲ ਆਇਆ ਤੇ ਨਹੀਂ ਐ, ਆ ਜਾਏਗਾ ਬਟ।
ਆਹ
ਨਾਲੇ ਵਾਈ ਫਾਈ ਲਾਗ ਗੀ, ਇਥੇ ਐ ਸਾਰੇ ਘਰਾਂ ਚ।
ਹਾਂਜੀ।
ਰਿਚਾਰਜ ਵਗੈਰਾ ਤੇ ਬਹੁਤ ਘੱਟ ਲੋਗ ਕਰਵਾਂਦੇ ਐ ਵਾਈਫਾਈ ਲੱਗੇ, ਸਿਰਫ ਵਾਈਫਾਈ ਚਲਾਉਂਦੇ।
ਹਾਂਜੀ।
ਹਮ
ਚਲੋ ਮੈਂ ਤੁਹਾਨੂੰ ਬਾਅਦ ਚੋਂ ਕੋੋਲ ਕਰਦੀ ਹਾਂ, ਪਿਛੇ ਕੋਲ ਆ ਰਹੀ ਹੈ।
ਓਕੇ।